ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਕੀ ਹਾਲ ਭਾਈ ਸਾਬ ਠੀਕ ਹੋ।
ਹਾਂਜੀ- ਹਾਂਜੀ ਵਧੀਆ ਜੀ ਤੁਸੀਂ ਸੁਣਾਓ।
ਬਸ ਠੀਕ ਮੈਂ ਦਿਹਾੜੀ ਵੇਟ ਕਰਦਾ ਰਿਹਾ ਤੁਹਾਡੀ ਕੋਲ ਦਾ ਤੁਸੀਂ ਪਤਾ ਨਹੀਂ ਕਿੱਥੇ ਬਿਜੀ ਸੀ ਹਾਂ। ਹੁਣ ਤੁਹਾਡੀ ਆਪੇ
ਉਹ ਪਤਾ ਕੀ ਮੈਂ ਥੋੜਾ ਕੰਮ ਕੁਮ ਕਰਦਾ ਪਿਆ ਸੀ ਇਸ ਕਰਕੇ ਥੋੜ੍ਹੀ ਦਿੱਕਤ ਹੋ ਗਈ ਸੀ।
ਅੱਛਾ ਚਲੋ ਵਧੀਆ ਮੈਂ ਤਾਂ ਮੇਰੇ ਖਿਆਲ ਤੁਸੀਂ ਸੋਫਟਵੇਅਰ ਇੰਜੀਨੀਅਰ ਹੋ ਨਾ ਸੋਫਟਵੇਅਰ ਇੰਜੀਨੀਅਰ
ਹਾਂਜੀ-ਹਾਂਜੀ-ਹਾਂਜੀ ਇਹ ਇੱਕ ਵੈਸੇ ਨਾ ਇਕ ਇੱਕ ਪੁੱਛਣਾ ਸੀ ਮੈਂ ਕੋਈ ਸਵਾਲ ਉਹ ਕੀ ਕਹਿੰਦੇ ਨੇ ਤੁਸੀਂ ਤਬਲਾ ਫੇਰ ਸੇਲ ਕਰ ਦਿੱਤਾ ਵੈਸੇ
ਨਾ -ਨਾ ਨੀ ਕੀਤਾ ਦੱਸੋ ਕੋਈ ਹੈ ਗ੍ਰਾਹਕ
ਨਹੀਂ ਵੈਸੇ ਮਿਲਿਆ ਨਹੀਂ ਕੋਈ ਗ੍ਰਾਹਕ ਤੁਹਾਨੂੰ ਇਸ ਤੋਂ ਇਲਾਵਾ
ਨਹੀਂ ਮੈਂ ਕੋਸ਼ਿਸ਼ ਹੀ ਨਹੀਂ ਕਰ ਰਿਹਾ ਬਸ ਤੁਹਾਨੂੰ ਹੀ ਕਿਹਾ ਸੀ ਤੁਸੀਂ ਕਿਹਾ ਵੀ ਸਾਡੇ ਸਾਡਾ ਕੋਈ ਰਿਸ਼ਤੇਦਾਰ ਹੈ।
ਹਾਂ ਜਿਹੜਾ ਬੰਦਾ ਹੈਗਾ ਨਾ ਰਿਸ਼ਤੇਦਾਰ ਉਹ ਕਹਿੰਦਾ ਪਿਆ ਵੈ ਕਿ ਜਿਹੜਾ ਤਬਲਾ ਹੈਗਾ ਨਾ ਮੈਂ ਬਿਨਾਂ ਪੂੜੇ ਪੁਆਏ ਤੁਸੀਂ ਕਿੰਨੇ ਦਾ ਦਿਉਗੇ ਬਸ
ਬਿਨਾਂ ਬਸ ਉਹ ਤਾਮੇ ਧਾਮੇ ਦਾ ਹੀ ਪੂੜਾ ਪੁਆਣਾ ਭਰਾਵਾ ਸਿਰਫ ਧਾਮੇ ਦਾ
ਹਾਂ -ਹਾਂ ਉਹੀ ਉਹ ਮਤਲਬ ਜਿਹੜਾ ਪੂੜਾ ਪੈਣਾ ਹੈ ਉਹ ਉਵੇਂ ਕਿੰਨੇ ਦਾ ਦੇ ਦਿਓਗੇ।
ਉਹ ਮੈਂ ਬਿਨਾਂ ਪੁੜੇ ਤੋਂ ਬਿਨਾਂ ਪੁੜੇ ਤੋਂ-ਬਿਨਾਂ ਪੁੜੇ ਤੋਂ ਆਂ ਚਾਰ ਸਾਢੇ ਚਾਰ ਹਜ਼ਾਰ ਰੁਪਏ ਸਾਢੇ ਚਾਰ ਚਾਰ ਦੇ ਵਿੱਚ-ਵਿੱਚ ਕਰਵਾ ਦਿਓ ਗੱਲ ਹੈਨਾ।
ਅੱਛਾ ਜਿਆਦਾ ਨਹੀਂ ਹੋ ਜਾਣਗੇ ਯਾਰ ਤੁਸੀ ਪੂੜੇ ਪੁਆ ਕੇ ਮੈਨੂੰ ਪੰਜ ਤਕਣ ਕਰ ਕੇ ਦਿਓ।
ਦੋ ਤੇ ਹਜ਼ਾਰ ਰੁਪਏ ਪੁੂੜੇ ਤੇ ਕੱਟ ਲੋ ਫੇਰ ਹੋਰ ਕੀ ਏ। ਚਾਰ ਹਜ਼ਾਰ ਰੁਪਏ ਦੇ ਦਿਓ ਫਿਰ ਹੋਰ ਕੇ ਇਸ ਤੋਂ ਘੱਟ ਨਹੀਂ ਕਿਉਂਕਿ ਕਿਉਂਕਿ ਦੋ ਕਿਲੋ ਸਾਢੇ ਤਿੰਨ ਸੌ ਗ੍ਰਾਮ ਦਾ ਤੇ ਤਾਂਬਾ ਹੈ। ਤੇ ਜੇਕਰ ਤੁਸੀਂ ਉਹਨੂੰ ਮਤਲਬ